ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਕੀ, ਵਧੀਆ-ਵਧੀਆ ਤੁਸੀਂ ਸੁਣਾਓ? ਬੜੇ ਦਿਨਾਂ ਬਾਅਦ ਯਾਦ ਕੀਤਾ।
ਹਾਂਜੀ-ਹਾਂਜੀ, ਬਸ ਦੋ-ਤਿੰਨ ਦਿਨ ਕਰ ਰਹੀ ਸੀ, ਕੋਲ ਕਰ ਰਹੀ ਸੀ। ਹੂੰ ਮਿਲ ਨ ਰਿਹਾ ਸੀ ਫੋਨ
ਅੱਛਾ ਜੀ ਔ ਹਾਂਜੀ, ਕੋਈ ਗੱਲ ਨਹੀਂ ਪਿੱਛੋਂ ਨੈਟਵਰਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਏ ਨਾ ਕੋਈ ਐਸੀ ਗੱਲ ਨੀ, ਚਲੋ ਵਧੀਆ ਕੀਤਾ ਯਾਦ ਕਰ ਲਿਆ। ਹੋਈ ਮੈਂ ਪੁੱਛਦੀ ਮੈਂ ਵੀ ਇੱਕ ਸੋਚਦੀ ਪਈ ਸੀ ਬੜੇ ਦਿਨ ਹੋ ਗਏ ਫੋਨ ਨੀ ਆਇਆ ਤੁਹਾਡਾ
ਹਾਂਜੀ-ਹਾਂਜੀ, ਮੈਂ ਕਰ ਹੀ ਰਹੀ ਸੀ ਤੇ ਹੋ ਹੀ ਨੀ ਰਿਹਾ ਸੀ ਫਿਰ ਦੁਬਾਰਾ ਮੈਂ ਕਿਹਾ ਚਲੋ ਆਕੇ ਟਰਾਈ ਕਰਦੀ ਆ।
ਵਧੀਆ ਕੀਤਾ, ਵਧੀਆ ਕੀਤਾ। ਹੋਰ ਸੁਣਾਓ ਘਰ ਸਭ ਵਧੀਆ?
ਹਾਂਜੀ-ਹਾਂਜੀ, ਬਹੁਤ ਵਧੀਆ ਹੈ ਜੀ।
ਹੋਰ ਕੋਈ ਪ੍ਰੋਗਰਾਮ ਦਾ ਹੋ ਗਰਮੀ ਬੜੀ ਹੋ ਗਈ ਇੱਧਰੇ ਘੁੰਮਣ, ਘੁੰਮਣ ਜਾਣ ਦਾ ਕੋਈ ਪ੍ਰੋਗਰਾਮ ਬਣਾਇਆ ਤਾਂ ਦੱਸੋ ਸਾਨੂੰ ਵੀ
ਹਾਂਜੀ, ਹਾਂਜੀ ਪ੍ਰੋਗਰਾਮ ਮਤਲਬ ਕਿ ਅਸੀਂ ਵੀ ਜਾ ਹੀ ਰਹੇ। ਕਿਧਰ ਗੁਰਦੁਆਰੇ ਦੇਖਣ ਜਾਣੇ ਪੰਜਾਬ ਸਾਈਡ ਸਾਰੇ ਵਾਲੇ
ਵਧੀਆ ਜੀ ਵਧੀਆ ਬਹੁਤ ਵਧੀਆ।
ਸਾਈਡ ਜਾ ਰਹੇ ਸਾਰੇ ਬੱਚਿਆਂ ਨੇ ਨੀ ਦੇਖੇ ਹੋਏ ਮੈਂ ਤੇ ਦੇਖੇ ਸੀ ਤੇ ਬੱਚੇ ਕਹਿ ਰਹੇ। ਕਿ ਮੰਮੀ ਸਾਨੂੰ ਵੀ ਲੈ ਕੇ ਜਾਓ ਬਚਪਨ ਵਿੱਚ ਨਾਨੀ ਲੈ ਕੇ ਗਈ ਸੀ। ਤੁਸੀਂ ਦੱਸਦੇ ਹੋ ਇਏਦਾਂ ਸੀ ਉੱਥੇ ਇੰਝ ਹੋਇਆ ਏਦਾਂ
ਹਮ ਹਮ ਹਮ
ਇਸ ਕਰਕੇ ਅਸੀਂ ਫਿਰ ਰਿਜ਼ਰਵੇਸ਼ਨ ਕਰਵਾਈ ਹੈ। ਤੇ ਉੱਧਰ ਦੇ ਪੰਜਾਬ ਦੇ ਸਾਰੇ ਗੁਰਦੁਆਰੇ ਦੇਖ ਕੇ ਆਵਾਂਗੇ।
ਵਧੀਆ ਜੀ ਵਧੀਆ ਬਹੁਤ ਵਧੀਆ ਗੱਲ ਹੈ ਹਾਂ ਸਾਡੇ ਮਗਰ ਲੱਗੇ ਤਾਂ ਮੰਮੀ ਚੱਲਣਾ ਏ ਕਿੱਧਰੇ ਵੇਖੋ ਬੰਦਾ ਸਾਡਾ ਵੀ ਪ੍ਰੋਗਰਾਮ ਬਣਿਆ ਤਾਂ ਹੈ।
ਹ
ਅਸਂ ਇ ਥੋੜ੍ਹਾ ਜਿਹਾ। ਛੋਟੇ ਛੋਟੇ ਬੱਚੇ ਆ ਥੋੜ੍ਹਾ ਬਾਬਾ ਜੀ ਦੇ ਅੱਗੇ ਹੱਥ ਜੋੜਦੇ ਹਾਂ ਕਿ ਠੀਕ
ਹਾਂਜੀ ਹਾਂਜੀ ਹਾਂਜੀ ਉਹੀ ਨਾ ਬਸ ਬਾਬਾ ਜੀ ਤੇ ਬਹੁਤ ਵੱਡੇ ਨੇ ਬਾਬਾ ਜੀ ਅੱਜ ਕੱਲ ਬੱਚੇ ਬੱਚ ਫਾਸਟਫੂਡ ਖਾਂਦੇ ਨੇ। ਮਾਂ ਪਿਓ ਨੂੰ ਪਰੇਸ਼ਾਨ ਕਰ ਦਿੰਦੇ ਨੇ ਬਾਅਦ ਚੋਂ ਇੰਨਾ ਫਾਸਟ ਫੂਡ ਖਾ ਕੇ।
ਹਾਂ ਉਹ ਤੇ ਹੈ ਹੀ ਹੈ ਉਹ ਤੇ ਬਾਾਹ ਉਹ ਤਾਂ ਹੈ ਹੀ ਬੱਚੇ ਘਰ ਦਾ ਖਾਣਾ ਅਤੇ ਕਿਸੇ ਨੂੰ ਅੱਜ ਕੱਲ੍ਹ ਵੱਡਿਆਂ ਨੂੰ ਵੀ ਨਹੀਂ ਪਸੰਦ ਆਉਂਦਾ ਅਤੇ ਉਹ ਤਾਂ ਫਿਰ ਉਹ ਤਾਂ ਸ਼ੁਰੂਆਤ ਉਹਨਾਂ ਦੀ ਤਾਂ ਸ਼ੁਰੂਆਤ ਹੈ ਨਾ ਉਹ ਤੇ ਅਸੀਂ ਆਪ ਹੀ ਧਿਆਨ ਰੱਖਾਂਗੇ ਉਹਨਾਂ ਦਾ ਤੇ
ਨਾ-ਨਾ ਖਾ ਕੇ ਵਖਤ ਪਾ ਦਿੰਦੇ ਇਨਾ-ਇੰਨਾ ਬੁਰਰੀ ਤਰ੍ਹਾਂ ਦਾ ਵਕਤ ਪਾਉਂਦੇ ਨੇ ਕੋਈ
ਹਾਂਜੀ-ਹਾਂਜੀ ਉਹੀ ਨਾ ਅਸੀਂ ਪਹਿਲੇ ਤਾਂ ਬੱਚਿਆਂ ਨੂੰ ਸ਼ੌਕ ਸ਼ੌਂਕ ਦਵਾਈ ਜਾਂਿੰਦੇ ਨਾ ਚੀਜ਼ਾਂ ਕ ਉਹਨੇ ਮੰਗੀ ਚੀਜ਼ ਕ ਹਾਂ ਦਵਾ ਦੋ।
ਆਪਣਾ ਬੇਟਾ ਆਪਣੇ ਖਾ ਕੇ ਤੇ ਆਪਣੇ ਪਾਪਾ ਨਾਲ ਹੀ ਆਇਆ ਸੀ।
ਅੱਛਾ
ਬਸ ਪਤਾ ਹੀ ਨਹੀਂੀ ਕੀ ਹੋਇਆ ਕੀ ਮਤਲਬ ਕੀ ਮਤਲਬ ਵੀ ਉਹਨੂੰ ਪਤਾ ਨੀ ਗੈਸ ਦਿਮਾਗ ਤੇ ਪੇਟ ਤੇ ਕਿੱਥੇ ਚੜੀ ਖਾ ਕੇ ਆਇਆ। ਨਾਲ ਲੈ ਕੇ ਵੀ ਆਇਆ ਇਹ ਸਮਾਨ ਖਾਣ ਲਈ ਸਾਡੇ ਦੋਨਾਂ ਲਈ ਮੇਰੇ ਲਈ ਮੇਰੀ ਬੇਟੀ ਲਈ ਤੇ ਉਹ ਕਹਿਰਾ ਉਸ ਦਿਨ ਪੂਰਾ ਦਿਨ ਹੀ ਨਹੀਂ ਖਵਾਇਆ ਸੀ ਕੁਛ ਮੈਂ ਤੇ ਡਾਂਟ ਰਹੀ ਸੀ ਮੈਂ ਕਿਹਾ ਤੂੰ ਨੀਥੇ ਆਜੇ ਤੇਰੀ ਤੈਨੂੰ ਮੈਂ ਕੁੱਟਾਂਗੀ।
ਅੱਛਾ
ਦਿਹਾੜੀ ਰੋਟੀ ਨੀ ਘਰ ਖਾਧਦੀ ਪਹਿਾਂਲਾਂ ਤੂੰ ਪਟੂਰਾ ਚ ਖਾ ਲਏ ਹੁਣ ਤੂੰ ਐ ਖਾਂਦਾ ਪਿਆ ਹੁਣ ਨਾਲ ਤੂੰ ਸਾਨੂੰ ਮਲੇਰਨ ਲਈ ਤੂੰ ਲੈ ਆ ਈ ਮੰਮੀ ਕੁਛ ਬੋਲੇ ਨਾ ਤੇ ਪਤਾ ਨੀ ਇਹਨੂੰਕਾਹੀ ਪੈਂਦੀ ਪਈ ਸੀ। ਕੀ ਹੁੰਦਾ ਪਿਆ ਸੀ ਤਾਂ ਇਹ ਉੱਪਰ ਫਲਚ ਗਿਆ। ਉੱਪਰੋਂ ਆਇਆ ਤੇ ਨਾਲ ਹੀ ਨੇ ਮੈਨੂੰ ਆਵਾਜ਼ ਲਗਾਈ ਮੰਮੀ ਮੰਮੀ ਮੈਨੂੰ ਕੁੱਛ ਹੁੰਦਾ ਪਿਆ ਮੈਂ ਤਾਂ ਉਹ ਗਿਰ ਗਿਆ। ਪੌੜੀਆਂ ਅਚੀ ਗੇਰ ਕੇ ਬੇਹੋਸ਼ ਹੋ ਗਿਆ
ਹਾਯ
ਮੈਂ ਸਾਰੇ ਘਰ ਨੂੰ ਵਕਤ ਪਾ ਦਿੱਤਾ
ਅੱਛਾ ਤੇ ਹਾਂ ਤਾਂ ਦਵਾਈ ਦਵੁਈ ਦਵਾਏ ਤੁਸੀਂ ਦਵਾਈ
ਨਾ-ਨਾ ਹੋਸਪਿਟਲ ਰਿਹਾ ਦੋ ਦਿਨ ਐਡਮਿਟ ਰਿਹਾ ਵਾ ਪੇ ਹੋ ਗਈ ਫੂਡ ਪ੍ਰਾਈ ਪਤਾ ਨੀ ਕੀ ਉਲਟੀਆਂ ਕਰਾਈਆਂ ਉਹਨਾਂ ਨੇ ਡਾਕਟਰਾਂ ਨੇ ਦੋ ਦਿਨ ਇਹਨੇ ਸਾਡਾ ਤੇ ਕਰ ਦਿੱਤਾ ਕੁੰਡਾ ਕਰ ਦਿੱਤਾ ਸਾਡਾ
ਹਾਂ ਬੱਚਿਆਂ ਨਾਲ ਫਿਰ ਕੀ ਕੀਤਾ ਜਾਦਾ ਕਈ ਵਾਰੀ ਟਾਈਮ ਹੀ ਇਹੋ ਜਿਹਾ ਹੁੰਦਾ
ਆ ਫੇਰ ਉਹਦਾ ਪਾਪਾ ਕਹਿੰਦੇ ਮੈਂ ਬਲਕਿ ਉਹਨੂੰ ਡਾਂਡਿਆ ਡੂੰਡਿਆ ਤੂੰ ਕੀ ਕੀਤਾ ਤੇਰਾ ਵੀਹ ਰੁਪਏ ਦਾ ਬਰਗਰ ਸਾਨੂੰ ਪੱਚੀ ਤੀਹ ਹਜ਼ਾਰ ਰੁਪਏ ਚ ਪਿਆ ਹਨੂ ਕੀ ਮੈਂ ਪਾਪਾ ਬੋਲਣ ਲੱਗ ਗਏ ਤੂੰ ਕਿਉਂ ਬੋਲਦੀ ਆਂ ਤੂੰ ਲਗਾਇਆ ਮੈਂ ਕਿਹਾ ਇਦਾਂ ਤਾਂ ਉਹ ਫਿਰ ਮੁੜੇਗਾ ਹੀ ਨਹੀਂ
ਨਹੀਂ ਬਾਜ਼ਾਰ ਰੋਜ਼ ਰੋਜ਼ ਨਹੀਂ ਸਾਨੂੰ ਰੋਜ਼-ਰੋਜ਼ ਹਾਂ ਰੋਜ਼-ਰੋਜ਼ ਨਹੀਂ ਸਾਨੂੰ ਖਾਣਾ ਚਾਹੀਦਾ
ਨਹੀਂ ਰੋਜ਼-ਰੋਜ਼ ਤੇ ਖਾ ਵੀ ਨਹੀਂ ਸੀ। ਰਿਹਾ ਉਸਦੇ ਪਾਪਾ ਵੀ ਕਹਿ ਰਹੇ ਕਹਿ ਰਹੇ ਜਦੋਂ ਮੈਂ ਇਹਨੇ ਬਰਗਰ ਖਾਂਦਾ ਪਿਆ ਸੀ ਤਾਂ ਮੈਂ ਬਰਗਰ ਵਾਲੇ ਦਾ ਤੇਲ ਵੇਖਦਾ ਪਿਆ ਸੀ ਕਿੱਥੇ ਤੇਲ ਸਹੀ ਨਹੀਂ
ਇਹੀ ਤਾਂ ਚੀਜ਼ਾਂ ਬੱਚਿਆਂ ਨੂੰ ਸਮਝਾਇਆ ਜਾਂਦਾ ਕਿ ਬਾਜ਼ਾਰ ਦੀ ਚੀਜ਼ ਵਿੱਚ ਬਹੁਤ ਖ਼ਰਾਬੀ ਹੈ ਉਹ ਉਹੀ ਤੇਲ ਬਾਰ- ਬਾਰ ਯੂਜ ਕਰੀ ਜਾਂਦੇ ਜਦ
ਹਾਂ ਕਹਿੰਦੇ-ਕਹਿੰਦੇ ਮਿਨੇ ਮਤਲਬ ਕਿ ਮੇਰਾ ਦਿਮਾਗ ਚ ਸੀ ਇਹਨੂੰ ਮੈਂ ਕਵਾਂ ਪ੍ਰਭ ਬਈ ਤੇਲ ਨਹੀਂ ਠੀਕ ਹੈ। ਤੇ ਤੂੰ ਨਾ ਕੁਛ ਹੋਰ ਲੈ ਲਾ ਹੋਰ ਖਾ ਲਾ ਤੇ ਕਹਿੰਦੇ ਫਿਰ ਮੈਨੂੰ ਪਤਾ ਸੀ ਇਹਨਾ ਮੰਨਣਾ ਹੀ ਨਹੀਂ ਸੀ ਫਾਇਦਾ ਕੀ ਫਿਰ ਇਹਨੇ ਕਹਿਣਾ ਸੀ ਦੀ ਪੈਲਸ ਫਿਰ ਕਈ ਵਾਰੀ ਸੋਚ ਲੈਂਦੇ ਕਿ ਪੈਸੇ ਖਰਚਣ ਦੇ ਮਾਰੇ ਬੋਲ ਦਿੰਦੇ ਆ ਮੰਮੀ ਪਾਪਾ
ਹਾਂ ਹਾਂ ਨਹੀਂ ਨਹੀਂ ਬੱਚਿਆਂ ਨੂੰ ਇਸ ਹਾਂ ਇਹ ਇਹ ਬੱਚਿਆਂ ਦੇ ਦਿਮਾਗ ਚ ਚੱਲਦਾ ਪਰ ਪੇਰੈਂਟਸ ਤੇ ਉਹਦਾ ਭਲਾ ਹੀ ਮੰਨਣ ਵਾਸਤੇ ਕਰਦੇ ਆ ਹਨਾ ਹੂ।
ਖੁਦ ਹੀ ਕਹਿੰਦਾ ਕਹਿੰਦਾ ਕਹਿੰਦਾ ਮੰਮੀ ਲੱਗਿਆ ਤਾਂ ਮੈਨੂੰ ਵੀ ਸੀ ਉਸ ਟਾਈਮ ਤੇ ਇਹਨਾ ਤੇਲ ਨੀ ਅੱਜ ਸਹੀ ਹੈਗਾ।
ਹਾਂ ਬਸ ਪਤਾ ਸੀ ਤੇਲ ਨਹੀਂ ਅੱਛੀ ਚੀਜ਼ ਨਹੀਂ ਹੈ। ਉਹ ਕੀ ਕਰਦੇ ਉਹੀਂ ਇਕ ਨੂੰ ਬਾਰ ਬਾਰ ਬਾਰ ਬਾਰ ਰੱਖੀ ਜਾਂਦੇ ਜਦ ਕਿ ਸਾਨੂੰ ਪਤਾ ਵੀ ਹੈ ਕਿ ਬਾਰ ਬਾਰ ਤੇਲ ਰੱਖਣਾ
ਆਪਣੇ ਹੀ ਅਸੀਂ ਘਰ ਚੀਜ਼ ਕੋਈ ਫਰਾਈ ਕਰਦੇ ਹਾਂ ਤੇ ਤੇਲ ਅੱਜ ਕੱਲ ਬਜ਼ਾਰੀ ਤੇਲ ਖੜੇ ਅਥੇ ਆ ਰਹੇ ਆ ਉਹ ਤੇਲ ਇਕਦਮ ਭਾਰਾ ਜਿਹਾ ਹੋ ਜਾਂਦਾ ਮੈਂ ਆਪਣੀ ਗੁੜੀਆਂ ਨੂੰ ਕਹਿ ਰਹੀ ਸੀ ਮੈਂ ਕਿਹਾ ਗੁੜੀਆਂ ਦੇਖੀ ਪਾਪੜ ਹੀ ਤਲੇ ਆ ਮੈਂ ਤੇ ਤੇਲ ਦੇਖੀ ਕਿਸ ਤਰ੍ਹਾਂ ਦਾ ਹੋ ਗਿਆ ਤੇ ਉੱਥੇ ਤੇ ਪਤਾ ਨੀ ਕਿੰਨੀ ਵਾਰੀ ਤਲਦੇ ਆ ਤੇ ਕਿੰਨੀ ਵਾਰੀ ਕੱਢਦੇ ਆ ਕਾਤੋਂ ਇਹ ਤੇ ਹੋਇਆ ਨਾ ਸੀ ਫਿਰ ਭਰਾ ਨੇ ਭਰਾ ਨੇ ਫੋਟੋਆਂ ਖਿੱਚੀਆਂ ਪਾਈਪ ਪੁਈਪ ਜਦੋਂ ਲੱਗੀ ਕਹਿੰਦਾ ਦੇਖ ਜਰਾ ਉਹਦੇ ਵਿਚਾਰੇ ਖੁਦ ਦੀ ਪੂਰੀ-ਪੂਰੀ ਪੂਰੀ ਸੈਲਰੀ ਘਰ ਖੁਆਬ ਰਹਿੰਦੇ ਉਹਦੇ ਇਹਨੇ ਫਿਰ ਫੋਨ ਕੀਤਾ ਸਰ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਐਮਰਜੈਂਸੀ ਆ ਗਈ ਕੋਈ ਮੇਰੇ ਅਕਾਊਂਟ ਚ ਪੈਸੇ ਪਵਾ ਦੋ ਜਰਾ
ਹੂ ਤੇ ਉਹੀ ਤੇ ਉਹ ਤੇ ਫਿਰ ਬੰਦਾ ਕਰਦਾ ਸਭ ਕੁਛ ਕਰਦਾ ਹੈ ਉਸ ਟਾਈਮ ਤੇ ਬੰਦੇ ਨੂੰ ਸਭ ਕੁਛ
ਹਾਂ ਫਿਰ ਕਹਿੰਦਾ ਹੈ ਕਹਿੰਦਾ ਮੇਰਾ ਭਰਾ ਬੋ ਮੇਰਾ ਮੈਂ ਕਿਹਾ ਭਰਾ ਹੁੰਦੇ ਇਸ ਲਈ ਨੇ। ਤੁਸੀਂ ਆਪਸ ਚ ਲੜਾਈ ਵੀ ਕਰੋਗੇ ਨਾ ਦੁੱਖ ਸੁੱਖ ਭਰਾ ਹੀ ਖੜਾ ਹੁੰਦਾ ਕੋਈ ਦੂਜਾ ਨੀ ਖੜਾ ਹੁੰਦਾ।
ਬਿਲਕੁਲ ਬਿਲਕੁਲ ਨਹੀਂ ਚਲੋ ਚੰਗਾ ਇੱਕ ਵਾਰੀ ਇਹ ਸਮਝੋ ਤੁਸੀਂ ਸੋਚੋ ਥੋੜੇ ਚ ਤੁਹਾਡਾ ਬਚਾਅ ਹੋ ਗਿਆ।
ਹਾਂ ਤਾਈ ਦਾ ਮੁੰਡਾ ਆ ਗਿਆ ਉਸੇ ਵੇਲੇ ਚਾਚੇ ਉਸੇੇ ਵੇਲੇ ਚਾਚਾ ਪੈਸੇ ਕੱਢਣ ਲੱਗਾ ਕਿਉਂਕਿ ਤੁਸੀਂ ਉਹ ਜਿਹੜੇ ਆਏ ਸੀ ਓ ਹੋਸਪਿਟਲ ਹੀ ਲੈ ਗਏ। ਹੋਸ ਕੀਵਰ ਹੋਸਪਿਟਲ ਸੀ। ਉੱਥੇ ਤੇ ਮਤਲਬ ਕਿ ਐਮਰਜੈਂਸੀ ਚ ਉਹਨਾਂ ਨੇ ਦਸ ਹਜ਼ਾਰ ਰੁਪਇਆ ਤਾਂ ਪਹਿਲਾਂ ਫੀਸ ਹੀ ਜਮਾ ਕਰਨੀ ਸੀ।
ਹੂ ਹੂ ਹੂ ਹੂ।
ਉਹ ਫਿਰ ਮੁੰਡਾ ਜਿਹੜਾ ਵੱਡਾ ਤਾਈ ਦਾ ਮੁੰਡਾ ਕਹਿੰਦਾ ਕਹਿੰਦਾ ਚਲੋ ਚਲੋ ਤੁਸੀਂ ਪੈਸੇ ਪੂਸੇ ਨਾ ਵੇਖੋ ਮੇਰੇ ਕੋਲ ਫੋਨ ਵਿੱਚ ਹੈਗੇ ਆ ਪੈਸੇ। ਪਹਿਲਾਂ ਤਾਂ ਉਸੇ ਨੇ ਚਲੋ ਭਾਵੇਂ ਅਸੀਂ ਉਹਨੂੰ ਵਾਪਸ ਕਰਤੇ ਲੇਕਿਨ ਪਹਿਲਾਂ ਉਸਨੇ ਸਾਡਾ ਟਾਈਮ ਰੱਖਿਆ ਸੀ ਉਨੂੰ
ਬਿਲਕੁਲ ਬਿਲਕੁਲ ਸਭ ਤੋਂ ਸਭ ਤੋਂ ਪਹਿਲੇ ਜਿਨੇ ਸਾਨੂੰ ਸਾਡੀ ਮਦਦ ਕਰ ਦਿੱਤੀ ਨਾ ਉਹ ਔਖੇ ਟਾਈਮ ਤੇ ਉਹਦੇ ਤੋਂ ਵੱਡਾ ਕੋਈ ਬੰਦਾ ਹੀ ਨੀ ਹੈਗਾ
ਕਹਿੰਦਾ ਚਾਚਾ ਤੁਸੀਂ ਪੈਹੇ ਪੂਹੇ ਨਾ ਕੱਢੋ, ਪੈੇਹੇ ਕੱਢਣ ਚ ਟਾਈਮ ਟੂਮ ਲੱਗ ਜਾਣਾ ਤੇ ਤੁਸੀਂ ਚਲੋ ਮੇਰੇ ਕੋਲ ਫੋਨ ਚ ਹੈਗੇ ਉਹ ਫਿਰ ਮੇਰਾ ਭਰਾ ਮੈਂ ਕਿਹਾ ਪ੍ਰਭ ਤੇਰੇ ਡੈਡੀ ਕਹਿੰਦੇ ਆ ਨਾ, ਮੇਰਾ ਵੱਡਾ ਪੁੱਤਰ ਮੇਰਾ ਵੱਡਾ ਪੁੱਤਰ ਤੇ ਉਹਨੇ ਵੱਡਾ ਪੁੱਤ ਪੁੱਤਰ ਬਣ ਕੇ ਵਿਖਾ
ਹਾਂ ਹਾਂ ਸਹੀ ਗੱਲ ਸਹੀ ਗੱ ਚਲੋ ਬਈ
ਮੈਂ ਕਿਹਾ ਨਹੀਂ ਵੈਸੇ ਤੇ ਫਿਰ ਮੈਂ ਕਿਹਾ ਤੂੰ ਟਾਈਮ ਰੱਖ ਲਿਆ ਉਸ ਲਈ ਬਹੁਤ ਸਾਡੇ ਲਈ ਕਹਿੰਦਾ ਨਹੀਂ ਚਾ ਚਾਹੀਦੇ ਚਾਚੀ ਹਜੇ ਤੂੰ ਰਹਿਣ ਦੇ ਕੋਈ ਤੂੰ ਮੈਨੂੰ ਦਾ ਮੈਂ ਪੁੱਤ ਦੇਣੇ ਤੇ ਹੈਈ ਹੈ ਹੀ ਆ ਤੈਨੂੰ ਦਸਾਂ ਪੰਦਰਾਂ ਦਿਨਾਂ ਨੂੰ ਵੀ ਦੇਣੇ ਤੇ ਅੱਜ ਵੀ ਦੇਣੇ
ਹਾਂ ਉਹ ਤੇ ਹੈ ਹੀ ਉਹ ਵਾਹਿਗੁਰੂ ਆਪੇ ਪਾਂਦਾ ਐ ਬੁੱਧੀ ਵੀ ਆ ਆਪੇ ਪਾਂਦਾ ਏ ਉਹ ਕੋਈ ਕੋਈ ਰੱ ਬ ਦਾ ਹੀ ਬੰਦਾ ਹੁੰਦਾ ਏ ਜਿਹੜਾ ਮਦਦ ਕਰਨ ਵਾਸਤੇ ਅੱਗੇ ਹੁੰਦਾ ਨਹੀਂ ਤੇ ਪੈਸੇ ਤਾਂ ਸਭ ਕੋਲ ਹੁੰਦੇ ਆ
ਹੂ
ਤੇ ਇਹੀ ਸਭ ਤੋਂ ਵੱਡੀ ਚੀਜ਼ ਐ ਦਿਲ ਹੋਣਾ ਚਾਹੀਦਾ ਬੰਦੇ ਦਾ ਇਹੋ ਜਿਹੇ ਓ ਖੇ ਟਾਈਮ ਤੇ ਤਾਂ ਕਿਸੇ ਦੇ ਵੀ ਕੰਮ ਆਣਾ ਚਾਹੀਦਾ ਏ ਹਾਂ ਬੱਚੇ ਅੱਛੇ ਆ ਨਾ ਬੱਚੇ
ਘਰ ਬਣਾ ਲਓ ਚੀਜ਼ ਜੋ ਬਣਾਣੀ ਆ।
ਹਾਂ, ਨਹੀਂ ਨਹੀਂ ਘੱਟ ਖਾਓ ਤੁਸੀਂ ਕੋਸ਼ਿਸ਼ ਕਰੋ ਘੱਟ ਖਾਓ
ਦੋ ਦੇਅਨ ਏਸਨੇ ਪਤਾ ਕੀ ਕੀਤਾ ਦੋ ਦਿਨ ਇਨੇ ਖਾਧਾ ਹੀ ਨੀ ਮੈਂ ਕਿਹਾ ਚੱਲ ਗਰਮੀ ਪੈਂਦੀ ਪੀ ਜਾ ਕੋਛ ਹੁਣ ਜਿੱਦਾਂ ਏ ਖੋਦ ਹੀ ਬੋਲ ਦਿੰਦਾ ਸੀ ਮਨੂ ਗਲੂਕੋਜ ਬਣਾ ਲਓ, ਗਲੂਕੋਜ ਪੀ ਕੇ ਜਾਵਾਂਗਾ ਕੰਮ ਤੇ
ਹਮ
ਸਵੇਰੇ ਦੁੱਧ ਰਾਸ ਖਾ ਲੈਂਦੈ ਤੇ ਫੇਰ ਮੈਂ ਕਿਹਾ ਨੀ ਚੱਲ ਦੋਧ ਰਾਸ ਰਸ ਖਾ ਲੈਂਦਾ ਬਰੈਡ ਖਾ ਲੈਂਦਾ ਰੱਜ ਕੇ ਹਾਂ, ਤੇ ਫੇਰ ਮੈਂ ਕਿਹਾ ਚੱਲ ਦੋਪੈਰੇ ਹਾਂ ਦੁਪਹਿਰੇ ਖਾ ਲਏਗਾ ਆ ਕੇ ਚੱਲ ਜਾ ਉੱਧਰੋਂ ਖਾ ਲੈਂਦਾ ਆਪਣੀ ਵੱਡੀ ਮੰਮੀ ਕੋ, ਤੇ ਬਸ ਇਹਨਾਂ ਦੇ ਉੱਧਰੋਂ ਮੈਂ ਫੋਨ ਕ ਤੇ ਕਹਿੰਦੀ ਮੇਰੇ ਕੋ ਤੇ ਆਇਆ ਹੀ ਨੀ ਅੱਜ ਸਾਰੀ ਦਿਹਾੜੀ ਵੜਿਆ ਹੀ ਨੀ ਇੱਧਰ, ਹੁਣ ਮੈਂ ਮੈਂ ਕਹਿ ਕਿਹਤਾ ਮੈਂ ਕਿਹਾ ਮੈਂ ਤੇ ਭੁਲੇਖੇ ਚ ਰਹਿਣੀ ਤੂੰ ਉੱਧਰ ਖਾ ਲੈਂਨਾ ਇੱਧਰ, ਤੂੰ ਹੁਣ ਘਰੋਂ ਹੀ ਖਾ
ਬਿਲਕੁਲ ਸਹੀ ਕਿਹਾ ਤੁਸੀਂ ਉਹਨੂੰ ਤੁਸੀਂ ਓਹੀ ਨਾ ਬੰਦੇ ਨੂੰ ਭੁਲੇਖਿਆ ਰਹਿੰਦਾ ਏ ਕਿ ਚਲੋ ਕੋਈ ਨੀ ਬੱਚੇ ਆਪਣਾ ਦੂਸਰਾ ਘਰ ਵੀ ਹੈਗਾ ਪਰ ਨਹੀਂ ਜੋ ਮਾਂ ਨੇ ਘਰ ਬੱਚੇ ਦੀ ਉਹ ਕਰ
ਏ ਮਤਲਬ ਕੀ ਖਾਣਾ ਗੁਣਾ ਐਦਾ ਰੱਖਦੇ ਆ। ਬਸ ਐ ਗਿਆ ਈ ਨੀ ਓਹਨਾਂ ਨੇ ਸੋਚਿਆ ਕਿ ਅਪਣੀ ਮਾਂ ਕੋਲ ਖਾ ਕੇ ਆਯਾ ਹੈਗਾ
ਟਾਈਮ ਨੀ ਪਤਾ ਹੁੰਦਾ ਕਈ ਵਾਰੀ ਬੰ ਬੰਦਾ ਸ ਸੋਚਦਾ ਚਲੋ ਟਾਈਮ ਤੇ ਹੋਯਾ ਦੈ ਘਰੋਂ ਖਾ ਕੇ ਹੀ ਆਇਆ ਹੋਏਗਾ, ਨਹੀਂ ਤੇ ਬੰਦਾ ਬੱਚਾ ਏ ਮੰਗ ਲੈਂਦਾ ਏ ਕਿ ਭੁੱਖ ਲੱਗੀ ਏ ਤੇ ਮੈਨੂੰ ਕੁਛ ਕੀ ਬਣਾਯਾ ਮੈਨੂੰ ਦੇ ਦਿਓ ਜੋ ਬਣਾਯਾ
ਓਹੀ ਨਾ ਬਸ
ਹਾਂ ਹੋ ਜਾਂਦੀ ਈ ਟਾਈਮ ਦੀ ਖ਼ਰਾਬੀ ਹੁੰਦੀ ਕਈ ਵਾ ਟਾਈਮ ਹੀ ਐਹੋ ਜਾ ਹੁੰਦਾ ਏ ਹਾਂ, ਨਹੀਂ ਧਿਆਨ ਰੱਖੋ ਹੁਣ ਓਨੂੰ ਕੋ ਧਿਆਨ ਰੱਖੇ ਅਪਨਾ
ਹਾਂ, ਧਿਆਨ ਕੈੰਦਾ ਲੱਤਾਂ ਪੀੜ ਹੁੰਦੀਆਂ ਕਮਜ਼ੋਰੀ ਆ ਗਈ, ਕਮਜ਼ੋਰੀ ਇਕਦਮ ਆ ਗਈ
ਕੁਲ ਬਿਲਕੁਲ ਤੁਹਾਨੂੰ ਪਤਾ ਸਾਡਾ ਛੋਟੇ ਨੇ ਕੀ ਹਾਲ ਕੀਤੀ ਸੀ ਪਿਛਲੇ ਮੀਨੇ ਜਦ ਅਸ ਤਾਡਾ ਛੋਟੇ ਨੇ ਓਹ ਵੀ ਤਾਂ ਓਹਦੇ ਤੇ ਇਨਫੈਕਸ਼ਨ ਹੀ ਹੋ ਗਿਆ ਸੀ ਕੋਈ ਓਦੇ
ਹਾਂ ਇਨਫੈਕਸ਼ ਐਵੀ ਏਈ ਪਤਾ ਨੀ ਕਿ ਕ ਤੋਹ ਫਿਰ ਔੰਝ ਤੇ ਉੱਥੇ ਵੀ ਉਲੇ ਡਾਕਟਰਾਂ ਨੇ ਕਿਹਾ ਕੈੰਦੇ ਕੀ ਤੁਸੀਂ ਦੁੱਧ ਚ ਨੀ ਸਮਝਦੇ, ਰੋਟੀ ਚ ਨੀ ਸਮਝਦੇ, ਸਬਜ਼ੀਆਂ ਚ ਨੀ ਸਮਝਦੇ ਹਰ ਏਕ ਚੀਜ਼ ਤੇ ਡੁਪਲੀਕੇਟ ਹੈ, ਹੁਣ ਤਰਬੂਜ਼ ਅਸੀਂ ਲਿਆਂਦਾ ਸ ਔਨਾਂ ਨੇ ਕਿਹਾ ਜੀ ਨੀ ਖਾਣਾ ਤਰਬੂਜ ਜੇ ਬੁਰਬੁਰ ਵਾਲਾ ਤੇ ਓਹ ਬਿਲਕੁਲ ਵੀ ਨੀ ਖਾਣਾ
ਹਾਂ, ਬਿਲਕੁਲ ਓਹ ਤੇ ਗੰਦਾ ਹੁੰਦਾ ਏ ਨਾ ਜਿਦੇ ਚ ਪਲਪ ਅ ਬੁਲਾ ਆ ਜਾਂਦਾ ਏ ਓਹ ਤ ਖਰਾਬੀਈਔ ਈ ਹੂੰਦੀ ਏ ਤੁਹਾਡੇ ਤੁਸੀਂ ਵੇਖੋ ਨਾ
ਪੁਰਪੂਰਾ ਪੁਰਪੂਰਾ ਓਹ ਨੀ ਬਿਲਕ
ਹਾਂ ਸਬਜ਼ੀ ਤੁਹੀ ਵੇਖੋ ਕਈ ਵਾਰੀ ਸਬਜ਼ੀ ਪਈ ਈ ਨਾ ਏ ਬ ਬਾਸ ਸੀ ਹੋ ਜਾਂਦੀ ਬਾਰ ਪਈ ਰੈ ਜੇ ਗਲਤੀ ਨਾਲ ਫਰਿੱਜ ਨਾ ਰੱਖੀਐ ਤੇ ਬਾਰ ਰੱਖੀ ਹੋਏ ਤੇ ਊ ਪਰ ਬੁਰਬੁਲੇ ਜੇ ਆ ਜਾਂਦੇ ਵਾਈਟ-ਵਾਈਟ ਜਾ ਹੋ ਜਾਂਦਾ ਏ। ਹਾਂ ਤੇ ਓਹ ਗੰਦੀ ਚੀਜ਼ ਏ ਨਾ ਬਕ ਤੀਰੀਆ ਪਤਾ ਨੀ ਕਈ ਚੀਜ਼ਾ ਤਾ ਸਾਡੇ ਸਰੀਰ ਵਾਸਤੇ ਅੱਛੀ ਏ ਤੇ ਕਈ ਖ਼ਰਾਬ ਏ।
ਹੂੰ, ਓਹਨਾਂ ਨਾ ਫੇਰ ਫੇਰ ਕੈੰਦੇ ਨਾ ਤਰਬੂਜ ਹਾ ਤੁਸੀ ਅੰਬ ਖਾਓ, ਖਰਬੂਜਾ ਖਾਓ। ਕੇਲਾ ਦੇਓ, ਤਰਬੂਜ ਜਿਵੇ ਦਾ ਆ ਤਰਬੂਜ ਅਸੀ ਖੋਦ ਡਾਕਟਰ ਲੋਗਾ ਨੂੰ ਨੀ ਪਤਾ ਚੱਲਦਾ। ਬੀ ਇੰਜੈਕਸ਼ਨ ਨਾ ਬਣਿਆ ਦੈ ਕੇ ਏੰਜ ਬਣਿਆ ਦੈ।
ਹਾਂਜੀ, ਚਲੋ ਧਿਆਨ ਰੱਖੋ ਤੁਸੀ ਅਪਣਾ ਓਦਾ ਕੱਦ ਮੈਂ ਉਦੇ ਨਾਲ ਅਪਣੇ ਆਪ ਹੀ ਪਰਸਨਲੀ ਗੱਲ ਕਰਾਂਗੀ। ਬੱਚਿਆ ਦਾ ਪੁੱਛਾਂਗੀ ਬੱਚਿਆ ਦੀ ਤੇ ਗੱਲ ਚੱਲਦੀ ਰੈੰਦੀ ਏ ਤੇ ਮੈਨੂੰ ਏ
ਹਾਂਜੀ ਬੱਚਿਆਂ ਦੀ ਚੱਲਦੀ ਪੀ ਸੀ ਗੱਲ ਪਈ ਚੱਲਦੀ ਪਈ ਸੀ ਬੱਚਿਆਂ ਨੇ ਫੇਰ ਏਨੂੰ ਕਿਆ ਵੀ ਏ। ਕੀ ਗੱਲ ਹੋ ਗੀ ਤੂੰ ਬੌਤ ਜੈਦਾ ਕਮਜ਼ੋਰ ਹੋ ਗਿਆ ਇਕਦਮ, ਬਸ ਫੇਰ ਜਦੋਂ ਏਨੂੰ ਹੁਣ ਕੋਈ ਦੂਸਰਾ ਫੀਲ ਕਰਾਉਂਦਾ ਨਾ ਤੇ ਫੇਰ ਇਹਨੂੰ
ਹਾਂ ਨਈ-ਨਈ ਮੈਨੂੰ ਸਾਨੂੰ ਬਿਲਕੁਲ ਵੀ ਇਸ ਚੀਜ਼ ਦਾ ਪਤਾ ਹੀ ਨਹੀ ਨਾ ਹੀ ਕਿਸੇ ਨੇ ਗੱਲ ਵੀ ਨੀ ਕੀਤੀ।
ਨਾ-ਨਾ ਆਇਆ ਸੀ ਇਦੇ ਮਾਮੇ ਦਾ ਵੀ ਫੋਨ ਆਇਆ ਸੀ ਬਲਕਿ ਮੈਂ ਅਟੈਂਡ ਨੀ ਕੀਤਾ। ਮੇਰੇ ਉੱਧਰ ਬੇਟੀ ਝ ਟੀ ਗਈ ਸੀ ਉਹਨੇ ਅਟੈਂਡ ਕੀਤਾ ਕਹਿੰਦੀ ਮੰਮੀ ਮਾਮੂ ਦਾ ਫੋਨ ਆਯਾ ਗੱਲ ਕਰ ਲੈਣਾ। ਫੇਰ ਮੈਂ ਕੀਤੀ ਗੱਲ ਤਾ ਬਾਰ ਗਏ ਹੋਏ ਸੀ ਤੇ ਫੇਰ ਉਹਨਾ ਦੇ
ਬੰਦ ਕਰ।
ਕੱਲ ਕੀਤੀ ਸੀ ਤੇ ਕੱਲ ਵੀ ਉਹ ਫੇਰ ਪਹਿਲਾ ਤਾ ਬਾਬਾ ਬੁੱ ਡਾ ਸੈਬ ਤੋ ਆਏ ਫੇਰ ਓਹ ਚਲੇ ਗਏ ਓਨਾਂ ਦੀ ਭੂਆ ਦੀ ਨੂੰਹ ਦੀ ਡੈਥ ਹੋ ਗਈ।
ਚਲੋ ਚਲੋ ਠੀਕ ਹੈ, ਹੈਨਾ। ਫੇਰ ਮੈਂ ਫੇਰ ਕਰਾਂਗੀ ਗੱਲ ਥੋੜਾ ਟਾਈਮ ਥੋੜਾ ਕੰਮ ਬੱ
ਕੋਈ ਨੀ, ਕੋਈ ਨੀ ਤੁਸੀ ਕੋਈ ਨੀ। ਮੈਂ ਹਾਂਜੀ-ਹਾਂਜੀ, ਹਾਂਜੀ ਕਰਾਂਗੀ ਮੈਂ ਕਰਾਂਗੀ ਤੁਆਨੂੰ ਕੋਲ। ਕੋਈ ਗੱਲ ਨੀ ਠੀਕ ਹੈ ਜੀ, ਠੀਕ ਹੈ।